ਹੋਕ
ਹੈਲੋ,
ਸਤਿ ਸ੍ਰੀ ਅਕਾਲ ਜੀ,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
ਠੀਕ ਹੋ ਤੁਸੀਂ?
ਠੀਕ ਠਾਕ ਜੀ ਤੁਸੀਂ ਠੀਕ ਹੋ?
ਹਾਂਜੀ-ਹਾਂਜੀ, ਵਧੀਆ-ਵਧੀਆ, ਤੁਸੀਂ ਸੁਣਾਓ ਸਭ ਠੀਕ ਹੈ ਘਰ ਸਭ ਠੀਕ ਨੇ?
ਸਭ ਠੀਕ ਠਾਏ,
ਹੋਰ ਜੀ ਕੀ ਕਰ ਰਏ ਓ?
ਬਾਸ ਜੀ ਵਿਹਲੇ ਬੈਠੇ ਹਾਂ,
ਅੱਛਾ-ਅੱਛਾ, ਹੋਰ,
ਉਧਰ ਜਾ ਡਬਲ ਡਬਲ ਆਵਾਜ਼ ਆ, ਹੈਲੋ, ਹਾਂਜੀ-ਹਾਂਜੀ, ਮੈਂ ਉਹ ਕਹਿ ਰਿਹਾ ਸੀ ਕਿਸੇ ਨੂੰ ਹਾਂਜੀ ਤੁਸੀਂ ਠੀਕ ਹੋ?
ਅੱਛਾ ਹਾਂਜੀ-ਹਾਂਜੀ ਵਧੀਆ-ਵਧੀਆ ਸਭ ਵਧੀਆ ਤੁਸੀਂ ਸੁਣਾ
ਠੀਕ ਠਾਕ ਤੁਸੀਂ ਠੀਕ ਹੋ?
ਹਾਂਜੀ ਵਧੀਆ ਤੁਸੀਂ ਸੁਣਾਓ ਸਭ ਠੀਕ ਘਰ ਸਭ ਠੀਕ ਨੇ,
ਹਾਂ, ਠੀਕ ਠਾਕ ਤੁਸੀਂ ਬਿਮਾਰ ਹੋ ਜਾਂ ਠੀਕ ਹੋ,
ਐਕਚੁਲੀ ਅ ਫੀਵਰ ਸੀ ਥੋੜਾ ਕੋਲਡ ਵੀ ਸੀ ਤਾਂ ਕਰ ਕਿ ਥੋੜ੍ਹੀ ਆਵਾਜ਼ ਮੇਰੀ ਭਾਰੀ ਹੋਈ ਦੀ ਹੈ,
ਭਰਹੇਜ ਕਰੋ ਭਰਹੇਜ,
ਜੀ,
ਪਰਹੇਜ਼ ਬੜੀ ਜ਼ਰੂਰੀ ਹੈ ਪਰਹੇਜ਼ ਕਰੋ ਤੁਸੀਂ,
ਹਾਂਜੀ-ਹਾਂਜੀ ਕਰ ਰਿਆ ਕਰ ਰਿਆ ਹੋਰ ਘਰ ਸਭ ਠੀਕ ਬੱਚੇ ਵਗੈਰਾ ਠੀਕ ਹੈ। ਬ੍ਰੇਕਫਾਸਟ ਹੋ ਗਈ ਹੈ,
ਆਹੋ,
ਓਕੇ ਕੀ ਖਾਧਾ ਅੱਜ ਬ੍ਰੇਕਫਾਸਟ ਤੇ,
ਮੈ ਖਾਧਾ ਪਕ ਦੀ ਰੋਟੀ, ਰੋਂਗੀ ਦੀ ਦਾਲ, ਤੇ ਨਾਲੇ ਚਾਹ ਪੀਤੀ,
ਓਕੇ, ਓਕੇ, ਓਕੇ, ਹੋਰ ਸੁਣਾਓ।
ਗਿਆਰਾਂ ਲਾ ਹੋਰ ਸੀ,
ਹੈਲੋ,
ਹੈਲੋ।
ਹਾਂਜੀ ਦੀ।
ਹਾਂਜੀ ਅਸ ਅੱਜ ਕਿਸ ਵੀਸ਼ੇ ਤੇ ਗੱਲ ਕਰਾਂਗੇ?
ਤੁਆਡੀ ਆ ਚੋਇਸ ਆ ਤੁਸੀਂ ਜੋ ਮਰਜ਼ੀ ਵਿਸ਼ਾ ਸਟਾਰਟ ਕਰ ਸਕਦੇ ਓ।
ਤੁਹਾਡੀ ਵਾਰੀ ਆ ਤੁਸੀਂ ਕੁਕਿੰਗ ਦਾ ਵਿਸ਼ਾ ਲੈਣਾ ਵਾ ਕਲੀਨਿੰਗ ਦਾ ਹਾਈਜੀਨ ਦਾ ਇਲੈਕਟ੍ਰੋਨਿਕਸ ਦਾ ਫਿਜਿਕਸ ਦਾ ਕੈਮਿਸਟਰੀ ਦਾ ਬਾਇਓਲੋਜੀ ਦਾ ਅਨੈਟਮੀ ਦਾ ਫਿਜ਼ਓਲੋਜੀ ਦਾ ਕੇਹੜਾ ਵਿਸ਼ੇ ਲੇਣਾ? ਤੁਸੀਂ
ਕੋਈ ਵੀ ਦੱਸਦੋ ਤੁਸ
ਅੱਛਾ, ਤੁਸੀਂ ਸਲੈਕਟ ਕਰੋ ਕੁਝ।
ਕਰੋ-ਕਰੋ ਤੁਸੀਂ ਤੁਹਾਡੀ ਮਰਜ਼ੀ ਆ ਤੁਸੀਂ, ਜੋ ਮਰਜ਼ੀ ਕਰੋ।
ਤੁਆਡਾ ਤੇ ਸਬਜੈਕਟ ਸਟਰੋਂਗ ਐ?
ਮੇਰਾ ਸ ਠੀਕ ਈ ਐ ਸਾਰੇ ਈ ਅਨ।
ਸਾਰੇ ਸਟਰੋਂਗ ਨੇ?
ਤੁਸੀਂ ਮੈਨੂੰ ਤੁਸੀਂ ਮੈਨੂੰ ਬਾਇਓਲੋਜੀ ਦੇ ਬਾਰੇ ਸਮਝਾਓ।
ਬਾਏਓਲੋਜੀ?
ਹਾਂਜੀ।
ਤੁਆਨੂੰ ਕੀ ਪਤਾ ਏ ਬਾਏਓਲੋਜੀ ਦੇ ਬਾਰੇ ਚ?
ਮੈਂ ਓਹੀ ਤਾਡੇ ਤੋਂ ਈ ਸਮਝਣਾ ਚੋਂਦੀ ਆ।
ਹਾਂਜੀ ਬਾਇਓਲੋ ਜੀ ਹੁੰਦੀ ਐ ਬਏਓ ਬਿਨ ਸੋਡੀਐ, ਪਰ ਅਸੀਂ ਕੈਂਨੇ ਆ ਲਾਈਫ
ਲਾਈਫ ਕੋਈ ਵੀ ਹੋ ਸਕਦੀ ਐ ਕਿਸੇ ਦੀ ਵੀ ਹੋ ਸਕਦੀ ਐ ਠੀਕ ਐ ਜੀ, ਬਾਇਓ ਤਕਰੀਬਨ ਐਨੀਮਲ ਦੀ ਲਾਈਫ ਤੇ ਰਲੇਟਿਡ ਹੁੰਦਾ ਐ।
ਜੀ-ਜੀ।
ਹਾਂਜੀ ਜੋ ਵੀ, ਚੀਜ਼ ਜੀਵੀਤ ਹੈ ਓਨੂੰ ਬਾਏਓ ਕੈਂਨੇ ਆ।
ਜੀ, ਜੀ।
ਤੇ ਅੱਗੇ ਆਪਾਂ ਲਾ ਲਗਾਦੇ ਆਂ ਲੋਜੀ, ਲੋਜੀ ਜੀ ਮੀਨਸ ਹੁੰਦਾ ਸਟੱਡੀ।
ਹਾਂਜੀ-ਹਾਂਜੀ।
ਬਾਏਓ ਦੀ ਸਟੱਡੀ ਮਲਬ ਕੀ ਏਕ ਜ਼ਿੰਦਾ ਜੀਵ ਦੀ ਸਟੱਡੀ ਨੂੰ ਆਪਾਂ ਬਾਏਓਲੋਜੀ ਕੈਂਨੇ ਆ।
ਜੀ-ਜੀ।
ਹਾਂਜੀ। ਤੇ ਏਦੇ ਵੇਚ, ਜੇੜੇ ਵੀ ਜੀਵ, ਜਿੰਦਾ ਨੇ ਜੇੜੇ ਰੀਪਰਡੇਊਸ ਕਰਦੇ ਨੇ ਜੇੜੇ ਪਣੇ ਬੱਚੇ ਪੈਦਾ ਕਰਦੇ ਨੇ ਓਨਾਂ ਦੇ ਬਾਰੇ ਆਪਾਂ ਪੜਦੇ ਹਾਂ।
ਅੱਛਾ ਜੀ ਜੀ।
ਤੇ ਹੋਰ ਤੁਸੀਂ ਕੀ ਸਮਝਣਾ ਚਾਹੁੰਦੇ ਹੋ ਬਾਇਓਲੋਜੀ ਦੇ ਵਿੱਚ।
ਪਰ ਲ। ਦਾ ਬਸ ਹੋਰ ਤੁਸੀਂ ਸੁਣਾਓ ਹੋਰ ਕਿਹੜਾ ਟੋਪਿਕ ਹੁੰਦਾ। ਮਤਬ ਜਿੱਦਾਂ ਮੈਨੂੰ ਦੱਸੋ ਕਿ ਅ ਲਿਵਿੰਗਥਿੰਗਸ ਨ ਲਿਵਿੰਗ ਿੰਗਸ ਵਿੱਚ। ਜ਼ਿਆਦਾਤਰ ਮਤਲਬ ਕੀ ਡਿਫਰੈਂਸ ਹੁੰਦਾ ਹੈ ਹੋਰ। ਅਤੇ ਹੋਰ।
ਲਿਵਿੰਗ ਥਿੰਗਸ ਦਾ ਮਤਲਬ ਹੁੰਦਾ ਹੈ ਜੋ ਜੀਵ ਜਿੰਦਾ ਹੁੰਦੇ।
ਹਾਂਜੀ।
ਲਿਵਿੰਗ ਥਿੰਗ ਦਾ ਮਤਲਬ ਹੁੰਦਾ ਦੋ ਚੀਜ਼ਾਂ ਹੁੰਦੀਆਂ। ਜਿਹੜੀ ਜਿੰਦਾ ਹੁੰਦੀਆਂ ਜਿਹੜੇ ਆਪਣੇ ਆਪ ਨੂੰ ਰਪ੍ਰੋਡਿਊਸ ਕਰ ਸਕਦੀਆਂ।
ਹਾਂਜੀ ਇਹ ਤੇ ਮੈਨੂੰ ਪਤਾ ਹੀ ਹੈ ਇਹਦੇ ਵਿੱਚ ਹੋਰ ਡਿਫਰੈਂਸ ਕੀ ਹੈ।
ਨ ਲਿਵ ਨਨ ਲਿਵਿੰਗ ਥਿੰਗ ਆਪਣੇ ਆਪ ਨੂੰ ਰੀਪ੍ਰੋਡਿਊਸ ਨਹੀਂ ਕਰ ਸਕਦੀ।
ਯ ਉਹ ਤੇ ਮੈਨੂੰ ਪਤਾ ਹੀ ਹੈ ਉਹ ਤੇ ਓਵੀਅਸ ਹੈ ਬਟ। ਮੈਨੂੰ ਇੱਕ ਚੀਜ਼ ਦੱਸੋ ਹੋਰ ਹੋਰ ਕੀ ਡਿਫਰੈਂਸ ਹੈ ਇਹਨਾਂ ਦੇ ਵਿੱਚ।
ਲਿਵਿੰਗ ਥਿੰਗ ਸੈਂਸ ਕਰ ਸਕਦੇ ਹਨ। ਉਹਨਾਂ ਵਿੱਚ ਮੈਮਰੀ ਆਉਂਦੀ ਹੈ ਨੋ ਲਵੇਥਿੰਗ ਸੈਂ। ਕਰ ਸਕਦੇ ਉਹਨਾਂ ਵਿੱਚ ਮੈਮਰੀ ਨਹੀਂੀ ਆਉਂਦੀ।
ਜੀ ਜੀ।
ਹਾਂਜੀ। ਲਿਵਿੰਗ ਥਿੰਗ ਆਪਣੀ ਜ ਆਪਣਾ ਖਾਣਾ ਬਣਾ ਸਕਦੇ ਹਾਂ ਉਹਨਾਂ ਨੂੰ ਜ਼ਿੰਦਾ ਰਹਿਣ ਵਾਸਤੇ ਆਪ। ਰੋਟੀ ਚਾਹੀਦੀ ਹੁੰਦੀ ਹੈ ਐਨਰਜੀ ਚਾਹੀਦੀ ਹੁੰਦੀ ਹੈ ਜਹੜੀ ਨੋਾਨ ਲਿਵਿਥਿੰਗ ਹੈ। ਉਹਨਾਂ ਨੂੰ ਐਨਰਜੀ ਨਹੀਂ ਚਾਹੀਦੀ ਹੁੰਦੀ।
ਹਾਂਜੀ ਹਾਂਜੀ।
ਹਾਂਜੀ। ਲਿਵਿੰਨਥਿੰਗ ਨੂੰ ਅਗਰ ਖਾਣ ਵਾਸਤੇ ਕੁੱਝ ਨਾ ਦਿੱਤਾ ਜਾਵੇ ਤੇ ਉਹ। ਨੋਨ ਲਿਵਿੰਗ ਥਿੰਗ ' ਬਦਲ ਜਾਂਦੀ ਹੈ ਫਿਰ।
ਹਾਂਜੀ ਹਾਂਜੀ ਉਹ ਤੇ ਪਤਾ ਬ।
ਲੇਕਿ ਨੌ। ਲੇਕਿਨ ਨਨ ਲਵਿੰਗ ਥਿੰਕ ਕਦੇ ਵੀ ਲਿਵਿੰਗ ਥਿੰਕ ਨਹੀਂ ਬਣ ਸਕਦੀ।
ਹਾਂਜੀ ਹਾਂਜੀ ਇਹ ਤੇ ਮੈਨੂੰ ਪਤਾ ਹੈ।
ਹਾਂਜੀ ਬਸ ਆਹੀ ਡਿਫਰੈਂਟ ਹੈ ਮੈਂ।
ਹੋਰ। ਹੋਰ ਬੱਚੇ ਠੀਕ ਨੇ ਤੁਹਾਡੇ।
ਸਾਰੇ ਬੱਚੇ ਠੀਕ ਹੈ ਜੀ।
ਹਾਂਜੀ ਹਾਂਜੀ ਕੀ ਕਰ ਰਹੇ ਸੀ।
ਮੈਂ ਬੈਠੇਿਆ।
ਅੱਛਾ ਅੱਜ ਝੂ। ਹ ਹਾਰਮੋਨੀਅਮ ਦੀ ਕਲਾਸ ਲੱਗੀ ਅੱਜ।
ਨਹੀਂ ਅੱਛੀ ਲਗੀ।
ਕਿਉ ਤੁਸੀਂ ਕ। ਅੱਛਾ ਮੈਨੂੰ ਤੁਸੀਂ ਟਾਈਮਿੰਗ ਦੱਸਦੋ ਫਿਰ ਮੈਂ ਬੱਚਿਆਂ ਨੂੰ ਵੀ ਭੇਜ ਦਾਂਗੀ ਹਾਰਮੋਨੀਅਮ ਦੀ ਕਲਾਸ ਤੇ।
ਉਹਨਾਂ ਨੂੰ ਸ਼ਾਮ ਨੂੰ ਸਾਢੇ ਪੰਜ ਵਜੇ ਭੇਜ ਦਿਓ।
ਸਾਢੇ ਪੰਜ ਚ।
ਹਮ।
ਅੱਛਾ ਤੇ, ਉਹਨਾਂ ਦੀ ਜਿੱਦਾਂ ਹੁਣ ਫਸਟ ਟੂ ਕਲਾਸਿਸ ਹੋ ਗਈ ਸਨ। ਹਨਾ, ਉਹਦੇ ਵਿੱਚ ਹੁਨ ਤੁਸੀਂ ਤੁਸੀਂ ਜੋ ਜੋ ਉਹਨਾਂ ਨੂੰ ਸਿਖਾਉਂਦੇ ਹੋ ਨਾ, ਤੁਸੀਂ ਮੈਨੂੰ ਵੀ ਦੱਸਦਿਆਂ ਕਰੋ ਤਾਂ ਕਿ ਮੈਂ ਉਹ ਉਹਨਾਂ ਨੂੰ ਪ੍ਰੈਕ ਟਿਸ ਕਰਵਾ ਦਿਆ ਕਰਾਂਗੀ।
ਠੀਕ ਹੈ ਜੀ।
ਤੇ ਇਹ ਮਤਲਬ ਬੱਚਿਆਂ ਦਾ ਕੀ ਹੈ ਹਿਸਾਬ, ਠੀਕ ਤਰਾ੍ਹਾਂ ਕਰ ਰਹੇ, ਸਿੱਖ ਰਹੇ?
ਹਾਂਜੀ ਹਾਂਜੀ, ਸਿਖ ਰਹੇ।
ਤੇ ਹਫ਼ਤੇ ਵਿੱਚ ਕਿੰਨੀਆਂ ਕਲਾਸਿਸ ਹੁੰਦੀਆਂ?
ਤਿੰਨ ਕਲਾਸਿਸ
ਓਕੇ।
ਪੇਮੈਂਟ, ਪ ਪੇਮੈਂਟ ਟੂ ਥਾਊਜੈਂਡ।
ਜੀ
ਹਮ।
ਆਪਨੇ ਬੰਦੇ ਨੂੰ, ਆਪਨੇ ਬੰਦੇ ਨੂੰ ਪੇਮੈਂਟ ਕੌਨ ਦਿੰਦੈ।
ਤੁਸੀਂ ਨਾ ਦਿਓ ਨਾ
ਓਹੋ ਮੈਂ ਜੋਕ ਕਰ ਰਈ ਸੀ ਤੁਆਡੇ ਨਾਲ। ਕੋਈ ਨੀ ਕੋਈ ਨੀ ਪੇਮੈਂਟ ਦਾ ਤੁਸੀ-ਤੁਸੀਂ ਕੋਈ ਓ ਨਾ ਕਰੋ ਪੇਮੈਂਟ ਤਆਨੂੰ ਟਾਈਮ ਤੇ ਈ ਆ ਜਾਏਗੀ ਬਟ ਤੁਸੀਂ ਬਸ ਬੱਚੇਆਂ ਨੂੰ ਥੋੜਾ ਟ੍ਰੇਂਡ ਕਰਦੋ।
ਹੂੰ, ਕਰ ਰਿਆ ਜੀ ਟ੍ਰੇਂਡ।
ਹਾਂ ਇਸ ਤਰਫ ਲੱਗੇ ਰੈਨਗੇ ਤੇ ਚਲੋ ਵਦੀਆ ਰਏਗਾ ਗਿਨਤੀ ਅੱਜ-ਕੱਲ ਦੇ ਬੱਚੇ ਤੁਆਨੂੰ ਪਤਾ ਈ ਐ ਕਿਸ ਲਾਈਨ ਤੇ ਚਲੇ ਜਾਂਦੇ ਐ।
ਹੂੰ।
ਅੱਜ-ਕੱਲ ਨੇ ਬੋਤ ਸਾਰੇ ਬੱਚੇ ਦੇਖਦੀ ਆਂ, ਜੋ ਬੋਤ ਗ਼ਲਤ ਲਾਈਨ ਤੇ ਚਲੇ ਗਏ।
ਸਮਝ ਨੀ ਆਈ ਮੈਨੂੰ ਕੇੜੀ ਗਲਤ ਲਾਈਨ ਐ ਮਤਲਬ।
ਤਾਨੂੰ ਪਤਾ ਈ ਐ ਜੇ ਅਗਰ ਅਸੀਂ ਬੱਚੇਆਂ ਨੂੰ ਸਈ ਲਾਈਨ ਤੇ ਨੀ ਲਗਾਵਾਂਗੇ ਓ ਆਟੋਮੈਟਿਕਲੀ ਅ ਗਲ ਗ਼ਲਤ ਲਾਈਨ ਤੇ ਚਲੇ ਜਾਂਦੇ ਐ।
ਅੱਛਾ-ਅੱਛਾ-ਅੱਛਾ ਹੁਨ ਸਮਝ ਆਗੀ।
ਜਿੱਦਾਂ ਨਸ਼ੇ ਵਗੈਰਾ ਹੋਗੇ, ਲੋਫਰਪੁਨੀ ਕਰਨੀ ਏ ਬਹੁ ਜ਼ਾਦਾ
ਹੂੰ।
ਜੀ-ਜੀ ਓਰ
ਬਸ ਠੀਕ-ਠਾਕ ਤੁਸੀਂ ਸਨਾਓ।
ਅਹੰ ਤੁਸੀਂ ਐਸਟੀਡੀਟੀ ਦੀ ਗੱਲ ਕਰ ਰਏ ਓਂ ਥੋੜਾ
ਕਿਸਦੀ ਗੱਲ ਕਰ ਰਏ ਓਂ।
ਹਾਂਜੀ।
ਕਏਗੀ ਬਾਦ ਚ ਸਮਝ ਨੀ ਆਈ।
ਤੁਆਡੀ ਆਵਾਜ਼ ਨਾ ਬੜੀ ਢਿੱਲੀ-ਢਿੱਲੀ ਆ ਰਈ ਐ ਮੈਨੂੰ ਜਾਂ ਤਾਂ ਨੈਟਵਰਕ ਪ੍ਰੋਬਲਮ ਐ ਜਾਂ ਤਾਂ ਸ਼ੈਦ ਤੁਸੀਂ ਖੁਦ ਹੀ ਢਿਲੇ ਬੋਲ ਰਹੇ ਹੋ
ਨਹੀਂ ਜੀ ਮੈਂ ਢਿਲਾ ਨਹੀਂ ਹਾਂ, ਮੈਂ ਬਿਲਕੁਲ ਫਿਟ ਆ।
ਅੱਛਾ ਅੱਛਾ ਫਿਰ ਠੀਕ ਹ, ਹੁਣ ਆਈ ਸਹੀ ਆਵਾਜ਼ ਤਾਡੀ
ਹਾਂਜੀ ਹਾਂਜੀ, ਔਰ ਕਿੱਥੇ ਹੋ? ਘਰ ਹੋ ਬਾਰੋ ੳ
ਕਰ ਹੀ ਆ, ਕਿਦਰ ਜਾਨਾ ਇਤਨੀ ਗਰਮੀ ਵਿੱਚ
ਹਾ, ਗਰਮੀ ਤੇ ਬਹੁਤ ਐ।
ਉਹੀ, ਦੇਖ ਰਹੇ ਜਾਵਾਂਗੇ ਬਟ ਬੜੀ ਗਰਮੀ ਹ, ਹੁਣ ਸ਼ਾਮ ਨੂੰ ਜਾਂਗੇ।
ਅੱਛਾ! ਕਿੱਥੇ ਜਾਣਾ?
ਅਸੀਂ ਆਪਣੀ ਮਾਸੀ ਦੇ ਕਰ ਜਾਂਗੀ, ੳਨਾ ਦਾ ਦੇਖਣ, ਪੁੱਛਣ ਠੀਕ ਨਹੀਂ ਸੀ ਉਹ।
ਕੀ ਹੋਇਆ ਉਹਨਾ ਨੂੰ?
ਬਸ ਇਸਤਰਾ ਉਹਨਾਂ ਨੂੰ, ਅ ਥੋੜੀ ਘਬਰਾਹਟ ਵਗੈਰਾ ਹੁੰਦੀ ਹੈ। ਕਾਰਨ, ਥੋੜੇ ਬਿਮਾਰ ਹੈ।
ਉਹਨਾਂ ਨੂੰ ਕਹੋ, ਗਰਮੀ ਬਹੁਤ ਪਾਣੀ ਖੁੱਲਾ ਪੀਵੋ ਤੁਸੀਂ
ਹਾਂ ਬਹੁਤ ਜਿਆਦਾ ਪੀਂਦੇ ਨੇ ਉਹ ਤੇ, ਮੇਰੇ ਤੋਂ ਵੀ ਜਿਆਦਾ ਪਾਣੀ ਪੀਣ ਦੇ ਪਾਣੀ ਦਾ ਤੇ ਕੋਈ ਚੱਕਰ ਹੀ ਨਹੀਂ, ਬਟ ਪਤਾ ਨਹੀਂ ਕਿੳ? ਇਤਨੇ ਢਿਲੇ
ਹਾਂਜੀ, ਹਾਂਜੀ। ਚਲੋ ਠੀਕ ਹੈ, ਤੁਸੀਂ ਫਿਰ ਧਿਆਰ ਰੱਖਿਓ ਆਪਣਾ।
ਜੀ ਜੀ ਠੀਕ ਹ ਠੀਕ ਹ, ਜੀ ਜੀ ਚਲੋ ਠੀਕ ਹ, ਮੈਂ ਤੁਹਾਨੂੰ ਕਾਲ ਕਰਦੀ ਥੋੜੀ ਦੇਰ ਤੱਕ ਓਕੇ।
ਓਕੇ।
ਓਕੇ ਜੀ, ਬਾਏ ਬਾਏ।